ਹੈਲੋ ਸਤਿ ਸ੍ਰੀ ਅਕਾਲ ਕੀ ਹਲ ਚਾਲ
ਹਾਂਜੀ ਵਧੀਆ ਤੁਸੀਂ ਦੱਸੋ ਕਿਵੇਂ
ਕੀ ਹਾਲ ਚਾਲ ਨੇ ਤਾਡੇ
ਹੈਲੋ ਹਾਂਜੀ ਆ ਰਹੀ ਆ ਹਾਂਜੀ ਹਾਂਜੀ ਵਧੀਆ ਮੈਂ ਤੁਸੀਂ ਦੱਸੋ ਕਿਵੇਂ ੳ
ਮੈਂ ਵੀ ਵਧੀਆ ਹੋਰ ਕੀ ਕਰਦੇ ਪਏ ਸੀ।
ਹਾਂਜੀ ਹੋਰ ਬਸ ਮੈਂ ਸੋਚਿਆ ਚਲੋ ਤੁਹਾਡੇ ਨਾਲ ਸਲਾਹ ਕਰ ਮੈਂ ਗੌਰਮੈਂਟ ਜੋਬ ਦੀ ਪ੍ਰਪਰੇਸ਼ਨ ਸਟਾਰਟ ਕੀਤੀ ਸੀਗੀ
ਅੱਛਾ ਵਧੀਆ ਗੱਲ ਹੈ ਤਾਂ ਬੁਹਤ ਵਧੀਆ ਗੱਲ ਹੈ।
ਹਾਂਜੀ ਮੈਂ ਉਹੀ ਮੈਂ ਕਿਹਾ ਚਲੋ ਤੁਹਾਡੇ ਤੋਂ ਪੁੱਛਦੀ ਹਾਂ ਕੀ ਬਸ ੳ ਵਗਰਾ ਕਿੱਥੋਂ ਮਟੀਰੀਅਲ ਵਗੈਰਾ ਲਵਾਂ ਹਨਾ, ਕਿੱਦਾਂ ਸਟੱਡੀ ਕਰ
ਅੱਜ ਕੱਲ੍ਹ ਤਾਂ ਦੇਖੋ ਤੁਸੀਂ ਕਿਸੇ ਚੀਜ਼ ਦੀ ਪ੍ਰੀਪਰੇਸ਼ਨ ਕਰਨੀ ਹੋ ਸਾਨੂੰ ਔਨਲਾਈਨ ਵੀ ਕਾਫ਼ੀ ਮਟੀਰੀਅਲ ਮਿਲ ਜਾਂਦਾ ਹੈ ਸਾਨੂੰ
ਹਾਂਜੀ
ਤੁਹਾਨੂੰ ਕਿ ਹਨਾ ਓਨਲਾਈਨ ਕਿੰਨਾ ਕੁ ਕੁਛ ਅੱਜ ਕਲ ਤਾਂ ਆ ਗਿਆ ਹੈ ਰ ਵੈਸੇ ਤਾਂ ਇਹ ਹੁੰਦਾ ਕਿ ਆਪਾਂ ਅਗਰ ੳਫਲਾਈਨ ਕਰੀਏ ਉਹ ਜਾ ਵਧੀਆ ਹੁੰਦਾ ਏ
ਔਫਲਾਇਨ ਚ ਦਾਂ ਹੁੰਦਾ ਨਾ, ਥੋੜ ਵੀ ਆ ਜਾਣ ਦਾ ਹੋ ਜਾਂਦਾ, ਟਮ ਵੇਸਟ ਹੋ ਜਾਂਦਾ ਹੈ, ਇੱਕ ਗਰਮੀ ਦੇ ਵਿੱਚ ਆਣਾ ਜਾਣਾ ਔਖਾ ਲੱਗਦਾ। ਫਿਰ ਸਟੱਡੀ ਵੀ ਨਹੀਂ ਹੋ ਪਾਬੰਦੀ, ਚਲੋ। ਬੈਠ ਕੇ ਅਗਰ ਵਧੀਆ ਸੋਰਸ ਕੋਈ ਮਿਲ ਜਾਵੇ, ਤਾਂ ਸਹੀ ਹੈ।
ਉਹ ਤਾਂ ਹੈ ਹੀ, ਉਹ ਫਿਰ ਹੁੰਦਾ ਨਾ ਕਿ ਆਪਾਂ ਉਨਲਾਈਨ ਕਰਦੇ ਹਾਂ, ਤਾਂ ਆਪਾਂ ਘਰ ਬੈਠ ਕੇ ਕਰ ਲੈਂਦੇ ਹਾਂ।
ਹਾਂਜੀ। ਮੈਂ ਚਲ ਇੰਸਟੀਟਿਊਟ ਵਗੈਰਾ ਵੀ ਜੁਆਇਨ ਕੀਤਾ। ਕੀਤਾ ਹੋਇਆ ਵੀ, ਇੰਸਟੀਟਿਊਟ ਚ ਵੀ ਮੈਂ ਜੋਇਨ ਹਾਂਜੀ ਉਹਦੀ ਓਨਲਾਈਨ ਕਲਾਸਿਸ ਮੈਂ ਲਾਂਦੀ ਆ ਘਰ ਬੈਠ ਕੇ, ਬਟ ਮੈਂ ਬਹਤ ਜਿਆਦਾ ਟੈਸਟ ਵਗੈਰਾ ਵੀ ਦਿਤੇ ਆ, ਬਹੁਤ ਟਰਾਈ ਕਰ ਰਹੀ ਆ, ਬਟ ਕਈ ਵਾਰ ਏਦਾਂ ਹੁੰਦਾ ਮੈਰਿਟ ਦੇ ਵਿਚ ਨੰਬਰ ਨਹੀਂ ਆਉਂਦੇ। ਹਨਾ ਵੀ ਨਾਮ ਵਗੈਰਾ ਨਹੀਂ ਆਉਂਦਾ ਹੈਗਾ, ਤੁਹਾਨੂੰ ਪਤਾ ਵੀ ਗੌਰਮੈਂਟ ਨਹੀਂ ਕਿਹੜਾ ਸੌਖੀ ਅੱਜ ਦੇ ਟਾਈਮ ਦੇ ਵਿੱਚ
ਸਹੀ ਗੱਲ ਹੈ, ਉਹਦੇ ਲਈ ਵੀ ਸਾਨੂੰ ਕਿੰਨੀ ਤਿਆਰੀਆਂ ਕਰਨੀ ਪੈਂਦੀਆਂ ਨੇ ਪਹਿਲਾਂ।
ਹਾਂਜੀ, ਇੱਕ ਸਿਸਟਮ ਏਦਾਂ ਨਾ ਵੀ, ਸਿਸਟਮ ਏਦਾਂ ਦਾ ਕੀਤਾ ਹੋਇਆ ਵੀ ਕਿਸੇ ਨੇ ਵੀ ਗੌਰਮੈਂਟ ਜੋਬ ਲੇਣੀ ਆ, ਤਾਂ ਫਿਰ ਸੇਮ ਟੈਸਟ ਰੱਖਿਆ ਹੋਇਆ, ਉਹੀ ਅਗਰ ਮੀਨ ਅਗਰ ਆਪਣੀ ਜਿਵੇਂ, ਕੁਆਲੀਫਿਕੇਸ਼ਨ ਕੀਤੀ ਹੋਈ ਆ, ਉਹਦੇ ਅਕੋਰਡਿੰਗ ਟੈਸਟ ਤੇ ਹੋਣ ਹਨਾ ਫਿਰ। ਗੌਰਮੈਂਟ ਜੋਬ ਈਜੀਲੀ ਮਿਲ ਵੀ ਸਕਦੀ। ਸਕਦੀ ਹੈ।
ਸਹੀ ਗੱਲ ਹੈ ਤੁਹਾਡੀ ਬਿਲਕੁਲ, ਪਰ ਠੀਕ ਹੈ ਚਲੋ ਪਤਾ ਕੀ ਹੈ, ਅੱਜ -ਕੱਲ ਦੇ ਟਾਈਮ ਚ ਲੋਕੀ ਵੀ ਦੇਖੋ ਕਿੰਨੇ ਲੋਕ ਅਪਲਾਈ ਕਰਦੇ ਨੇ, ਗੌਰਮੈਂਟ ਵੀ ਕੀ ਕਰੇ, ਉਹ ਕਿਹਨੂੰ ਕਿਹਨੂੰ ਦੇਵੇ ਗੌਰਮੈਂਟ ਜੋਬ।
ਹਾਂਜੀ।
ਉਹਨੇ ਵੀ ਕੁਛ ਨਾ ਕੁਛ ਤਾਂ ਕੋੰਪੀਟੀਸ਼ਨ ਟਫ ਕਰਨਾ ਹੀ ਹੈ।
ਬਟ ਹੁਣ ਐਵੇਂ ਹੁੰਦਾ, ਫੇਰ ਵੀ ਪ੍ਰਾਈਵੇਟ ਜੋਬ ਦੇ ਵਿੱਚ ਵੀ ਹੁਣ ਕੁਛ ਬਣਦਾ ਨੀ ਐ, ਬਟ ਏਦਾਂ ਵੀ ਹੁਣ ਫਿਰ ਮੈਂ ਹੁਣ ਏਦਾਂ ਹੀ ਸੋਚ ਰਹੀ ਸੀਗੀ ਵੀ, ਇੱਕ ਦੋ ਟੈਸਟ ਮੈਂ ਹੋਰ ਦੇਣੇ ਨੇ ਬਸ, ਅਗਰ ਤਾਂ ਚਲੋ ਕਲੀਅਰ ਹੋ ਗਏ ਤਾਂ ਠੀਕ ਹੈ, ਨਹੀਂ ਫਿਰ ਮੈਂ ਪ੍ਰਾਈਵੇਟ ਸੈਕਟਰ ਵੱਲ ਹੀ ਧਿਆਨ ਦੇਊਗੀ, ਫਿਰ ਮੈਂ ਉੱਧਰ ਹੀ ਕੋਈ ਜੋਬ ਦੇਖੂਗੀ ਨਾ। ਕਲੈਰੀਕਲ ਬੇਸਡ।
ਨਹੀਂ ਸਹੀ ਗੱਲ ਹੈ। ਤੁਹਾਡੀ ਪਤਾ ਤੁਸੀਂ ਨਾਲ -ਨਾਲ ਮੇਰੇ ਹਿਸਾਬ ਤੋਂ ਨਾਲ- ਨਾਲ ਪ੍ਰਾਈਵੇਟ ਜੋਬ ਵੀ ਕਰਦੇ ਰਹੋ, ਬੰਦੇ ਨੂੰ ਨਾਲ -ਨਾਲ ਐਕਸਪੀਰੀਅਸ ਵੀ ਹੋ ਜਾਂਦਾ ਹੈ, ਥੋੜਾ ਜਿਹਾ ਨਾਲ -ਨਾਲ ਆਪਦੀ ਬੰਦਾ ਪ੍ਰੀਪਰੇਸ਼ਨ ਵੀ ਕਰਦਾ ਰਹਿੰਦਾ।
ਹਾਂਜੀ, ਮੈਂ ਚਲੋ ਉਹੀ ਸੋਚਦੀ ਵੀ ਸੀ, ਜਦੋਂ ਔਨਲਾਈਨ ਦੇ ਜਿਹੜੀ ਚਾਰਜਿਸ ਵਗੈਰਾ ਹੁੰਦੇ ਨੇ ਵੀ, ਅਗਰ ਮੈਂ ਪ੍ਰਾਈਵੇਟ ਕਰੂੰਗੀ, ਤਾਂ ਫਿਰ ਉਹਦੇ ਨਾਲ ਮੇਰੇ ਚਾਰਜਿਸ
ਸਹੀ ਗੱਲ ਹੈ ਬੰਦਾ ਚਲੋ ਫਿਰ ਇਹ ਹੁੰਦਾ ਨਾ, ਆਪਦੇ ਜੋੋਗਾ ਤਾਂ ਕਮਾ ਹੀ ਲੈਂਦਾ।
ਹਾਂਜੀ।
ਫਿਰ ਆਪਦਾ ਕਮਾਇਆ, ਤਾਂ ਆਪਦਾ ਖ਼ਰਚ ਕੀਤਾ, ਉਹ ਤਾਂ ਹੋਈ ਜਾਂਦਾ।
ਹੋਰ।
ਨਹੀਂ ਤਾਂ ਉਹ ਇਹੀ ਹੁੰਦਾ, ਫੇਰ ਮਾਂ ਪਿਉ ਤੋਂ ਮੰਗੋ ਜਾਂ ਕੁਛ ਕਰੋ, ਇਸ ਤੋਂ ਵਧੀਆ ਕਿ ਆਪਦੇ ਲਈ ਆਪਦੇ ਆਪ ਕਮਾਉ। ਤਾਂ ਖ਼ਰਚ ਵੀ ਕਰੋ
ਹੋਰ ਕ ਹਾਂਜੀ
ਇਏਦਾਂ ਹੁੰਦਾ ਵੀ ਚਲੋ ਵੀ ਕੋਸ਼ ਹਾਂਜੀ ਵੀ ਕੋਸ਼ਿਸ਼ ਕਰ ਸਕਦੇ ਹ ਆਪਾਂ ਹੋਰ ਬਾਕੀ ਹੁਣ ਕੈਟਾਗਰੀ ਬੇਸਡ ਵੀ ਜੋਬ ਕਿਤੇ ਕੀਤੀਆਂ ਹੋਈਆਂ ਨੇ ਹਨਾ ਵੀ ਉਹ ਵੀ ਆ
ਨਹੀਂ ਸਹੀ ਗੱਲ ਹੈ ਤੁਹਾਡੀ ਅੱਜ ਕਲ ਤਾਂ ਨਾ ਪਤਾ ਕੀ ਹੈ ਤੁਸੀਂ ਦੇਖੋ ਬਾ ਕਿੱਥੇ ਵੀ ਚਲੇ ਜਾਓ